ਹੈਲੋ, ਸਤਿ ਸ੍ਰੀ ਅਕਾਲ ਜੀ ਹਾਂਜੀ ਵਧੀਆ ਜੀ।
ਹੋਰ ਸੁਣਾਓ ਘਰ ਸਬ ਵਧੀਆ ਮੰਮੀ-ਪਾਪਾ
ਹਾਂ ਸਭ ਵਧੀਆ ਸਭ ਵਧੀਆ, ਹੋਰ ਸੁਣਾਓ?
ਮੈਂ ਸੁਣਿਆ ਤੁਸੀਂ ਪੋਟੇ ਜਾਣਾ?
ਜਾਣਾ ਸੀ ਤੁਸੀਂ ਅੱਜ ਆਏ ਈ ਨੀ ਅਸੀਂ ਕਿਹਾ ਸੀ ਆ ਜਾਣਾ ਤੁਸੀਂ ਆਏ
ਅੱਜ ਈ ਜਾਣਾ ਏ ਕੀ ਅਸੀਂ ਤੇ ਦੋ ਦਿਨ ਜੇ ਅਸੀਂ ਸੋਚ ਰਹੇ ਆ ਸੋਮਵਾਰ ਜਾਣਾ ਤੁਸੀਂ
ਅੱਛਾ ਮੰਡੇ ਨੂੰ ਜਾਣਾ ਸੋਮਵਾਰ ਜਾਣਾ
ਹਾਂਜੀ ਅਸੀ ਤਾਂ ਇਹੀ ਸੋਚਿਆ ਸੀ ਤੁਸੀ ਸੋਮਵਾਰ ਜਾਣਾ
ਕੋਈ ਨੀ ਸੋਮਵਾਰ ਚਲ ਲਾਗੇ ਹੁਣ ਅਸੀ ਵੀ ਗਏ ਹੀ ਨੀ ਅੱਜ ਫਿਰ ਘਰ ਹੀ ਸੀ ਅਸੀ
ਅਛਾ- ਅਛਾ ਐ ਗੱਲ ਹੋਈ ਆ। ਕੋਈ ਨੀ ਬਣਾਣੇ ਆ ਪ੍ਰੋਗਰਾਮ ਸੋਮਵਾਰੀ ਚੱਲਾਗੇ ਫੇਰ
ਅਛਾ ਜੀ।
ਤੁਹਾਡੇ ਕੋਲ ਗੱਡੀ ਹੈਗੀ ਆ ਕਾਰ?
ਹਾਂਜੀ ਕਾਰ ਹੈਗੀ ਆ ਜੀ ਕਾਰ ਤੇ ਹੀ ਚਲ ਜਾਗੇ
ਹਾਂ ਕਿਹੜੀ ਹੈਗੀ ਆ ਤੁਹਾਡੇ ਕੋਲ?
ਸਾਡੇ ਕੋਲ ਉਹੀ ਆ। ਸਕਾਰਪੀਓ ਹੀ
ਅਛਾ ਵਧੀਆ ਗੱਡੀ ਐ ਨਾ ਕਿੰਨੀ ਐਵਰੇਜ ਦੇ ਦਿੰਦੀ ਏ?
ਐਵਰੇਜ ਦਾ ਤੇ ਪਤਾ ਨੀ ਮੈਨੂੰ ਪਰਾ ਨੂੰ ਹੀ ਪਤਾ ਓਹੀ ਚਲਾਂਦਾ ਜਾਦਾ।
ਅਛਾ ਅਛਾ ਕੋਈ ਨੀ ਚਲਾਗੇ। ਹੋਰ ਅਗੇ ਚਲੀ ਜੇਗੀ ਗੱਡੀ ਪੋਂਦੇ ਪੁਨਦੇ ਹੇਮਕੁੰਟ ਸਾਹਿਬ ਅਗਗੇ?
ਹਾਂਜੀ- ਹਾਂਜੀ ਜਿਤ ਨਗਰ ਚ ਹੀ ਰੇਨਾ।
ਅਛਾ ਪਾਣੀ ਚ ਵੀ ਚੱਲ ਜਾਂਦੀ ਏ?
ਨਈ ਨਈ ਪਾਣੀ ਚ ਕਿਥੋ ਚਲੇਗੀ ਪਾਣੀ ਚ ਬੋਤ ਚਲੇਗੀ।
ਅਛਾ ਅਛਾ ਨਈ ਮੈ ਸੋਚਿਆ ਓ ਗੱਡੀਆਂ ਆਨ ਲਗੀਆ ਨਾ ਕਈ ਪਾਣੀ ਚਲਣ ਵਾਲੀ।
ਨਈ ਪਾਨੀ ਚ ਨੀ ਚਲੇਗੀ।
ਅਛਾ ਅਛਾ ਕੋਈ ਨੀ ਚਲਦੇ ਆ ਹੁਨ ਦੇਖਦੇ ਆ ਬਨਾਂਨੇ ਆ ਸੋਮਵਾਰ ਪ੍ਰੋਗਰਾਮ ਹਣਾ। ਪੋਨਟੇ ਚਲਾਗੇ ਫੇਰ ਅਗੇ ਪੁੰਦ ਏ। ਤੇ ਅੱਗੇ ਹੇਮਕੁੰਟ ਸਾਹਿਬ ਹੇਮਕੁੰਟ ਸਾਹਿਬ ਤੇ ਪੂਰੀ ਉਪਰ ਤੋੜ ਤੇ ਜਾਨ ਨੀ ਲਗੀ ਹਣਾ।
ਨਹੀ ਉਪਰ ਨੀ ਜਾਏਗੀ ਬਸ ਓਹੀ ਓਥੇ ਤਕ ਹੀ ਰਿਸ਼ੀਕੇਸ਼ ਗੋਬਿੰਦ ਘਾਟ ਤਕ।
ਗੋਬਿੰਤ ਹਾਂ ਗੋਬਿੰਦ ਘਾਟ ਤਕ ਓਥੇ ਖੜੀ ਕਰਕੇ ਓਥੋ ਹੈਲੀਕੋਪਟਰ ਕਰ ਲਾਂਗੇ ਅਪਣਾ ਪ੍ਰਾਈਵੇਟ। ਹਾਂ ਕਿਨੀ ਕਿਨੇ ਰੁਪੇ ਲੈਂਦਾ ਹੈਲੀਕੋਪਟਰ ਦਾ?
ਐਂਜ ਤੇ ਮੇਨੂੰ ਪਤਾ ਨੀ ਤਾਨੂੰ ਪਤਾ ਹੋਏਗਾ ਤੁਸੀ ਜਾਂਦੇ ਰੇਂਦੇ ਓ।
ਹਾਂਜੀ।
ਮੈਂ ਕਆ ਤੁਸੀ ਜਾਂਦੇ ਰੇਂਦੇ ਓ ਤੁਆਨੂੰ ਪਤਾ ਹੋਏਗਾ ਜਾਦਾ।
ਹਾਂਜੀ ਮੈ ਦੋ ਵਾਰੀ ਤੇ ਹੋ ਆਯਾ ਆ ਹੁਨੇ ਓ ਹੈਲੀਕੋਪਟਰ ਤੇ ਇਕ ਵਾਰੀ ਗਆ ਸੀ ਹੁਨ
ਹੈਲੋ।
ਹੈਲੋ ਹਾਂਜੀ ਹਾਂਜੀ ਆਵਾਜ ਆਨੀ ਬੰਦ ਹੋ ਗੀ ਸੀ ਤੁਆਡੀ।
ਮੈਂ ਕਯਾ ਹੈਲੀਕਾੋਪਟਰ ਵਾਲੇ ਨੇ ਛੇ ਹਜਾਰ ਰੁਪੇ ਮੰਗੇ ਸੀ।
ਅਛਾ ਜੀ ਕੋਈ ਗੱਲ ਨੀ ਹੋ ਜੇਗਾ ਐਨਾ ਤੇ ਚਲੇ ਜਾਗੇ।
ਕਿਨੇ ਬੰਦੇ ਓ?
ਅਸੀ ਤਿਨ ਜਿਨੇ ਹੈਗੇ ਆ।
ਠੀਕ ਏ ਤੇ ਪੰਜ ਅਸੀ ਹੈਗੇ ਆ ਅੱਠ ਜਣੇ ਹੋ ਗੇ ਹਣਾ।
ਅੱਠ ਜਨੇ ਹੋ ਜਾਨਗੇ।
ਕਿਨੇ ਕਿਨੇ ਪੈਸੇ ਹੋ ਗੇ?
ਹਾਂ ਆ ਜੰਗੇ।
ਫੋਟੀ ਨਾਈਨ ਥਾਉਜ਼ਐਂਡ ਹੋ ਗਏ ਫੋਟੀ ਨਾਈਨ।
ਫੋਟੀ ਨਈ ਨਈ ਸਿਕਸਟੀ ਫੋਰ।
ਸੀਕਸਟੀ ਫੋਰ ਥਾਓਜ਼ਐਂਡ ਹਾਂ ਨਈ ਨਈ ਛੇ ਹਜਾਰ ਰੁਪੇ ਨੇ ਨਾ।
ਅਛਾ- ਅਛਾ।
ਹਾਂਜੀ ਫੋਟੀ ਨਾਈਨ ਥਾਊਜੈਂਡ ਹੋ ਗੇ ਪੰਜਾ ਹਜਾਰ ਰੁਪੇ ਹੈਲੀਕੋਪ ਦੇ ਜਾਨ ਜਾਨ ਦੇ ਤੇ ਪੰਜਾ ਹਜਾਰ ਆਨਦੇ ਲੱਖ ਰੁਪੇ ਸਾਡਾ ਹੈਲੀਕੋਪਟਰ ਤੇ ਲੱਗ ਜੇਗਾ ਹੈਨਾ।
ਪੰਜ।
ਹਾਂਜੀ ਕੋਈ ਗੱਲ ਨੀ ਓ ਤੇ ਆਪਣਾ ਬਿਜਨਸ ਸਟਾਟਰੀ ਐ। ਦੋ ਦੋ ਤਿੰਨ ਟ੍ਰਰਾਲੇ ਚਲਨਗੇ ਤੇ ਅਪਨਾ ਹਾਂ ਪੂਰਾ ਹੋ ਜਨਾ ਖਰਚਾ ਕੋਈ ਨੀ ਚੱਲਨੇ ਆ ਬਨਾਨੇ ਆ ਪ੍ਰੋਗਰਾਮ ਚੱਲਨੇ ਆ ਹੈਲੀਕੋਪਟਰ ਤੇ ਚੱਲਾਂਗੇ ਉੱਪਰ। ਹਾਂ ਸ ਪੂਰੇ ਉਪਰ ਤੇ ਜਾਂਦਾ ਵੀ ਨੀ ਹੈਲੀਕੋਪਟਰ ਗੋਬਿੰਦ
ਨਈ ਛੇ ਕਿਲੋ ਛੇ ਕਿਲੋਮੀਟਰ ਪੈਦਲ ਚੱਲ ਜਾਣਾ ਈ ਪਏਗਾ।
ਪੈਦਲ ਨੀ ਫੇਰ ਓ ਕਰ ਲਾਂਗੇ ਨਾ ਓ ਜੇੜੇ ਹੁੰਦੇ ਨੇ ਚ ਕਿ ਕੈਂਦੇ ਨੇ ਓਨੂੰ ਹਾਂ ਘੋੜੇ -ਘਾੜੇ ਉਹ ਕਿੰਨੇ ਲੈਂਦੇ ਨਾ ਉਹ ਵੀ ਤਿੰਨ- ਚਾਰ, ਪੰਜ ਹਜ਼ਾਰ।
ਉਹ ਵੀ ਚਾਰ, ਪੰਜ ਹਜ਼ਾਰ ਰੁਪਏ ਲੈਂਦਾ ਪਰ ਬੰਦਾ
ਹਾਂ ਚਾਲੀ ਹਜ਼ਾਰ ਐ ਹੋ ਗਏ, ਜਾਣਦੇ ਆਣਦੇ ਅੱਸੀ ਹਜ਼ਾਰ ਹੋ ਗਏ ਐ ਵੀ। ਕੋਈ ਦੋ, ਦੋ- ਤਿੰਨ ਲੱਖ ਰੁਪਏ ਲੱਗ ਜਾਏਗੇ ਕੋਈ ਨੀ ਹੋ ਆਨੇ ਆ।
ਹਾਂ ਹਾਂ
ਬਾਰ -ਬਾਰ ਜਾਣਾ ਥੋੜੀ ਹੁੰਦਾ, ਫਿਰ ਇੱਕ ਵਾਰੀ ਹੋ ਆਨੇ ਆ ਹੁਣ ਅਗਲੀ ਵਾਰੀ ਫੇਰ ਦੋ- ਤਿੰਨ ਵਾਰੀ ਹੋ ਆਵਾਂਗੇ। ਹੂੰ ਹੋਰ ਤੁਸੀਂ ਸੁਣਾਓ ਕਿੱਥੇ -ਕਿੱਥੇ ਦੀ ਯਾਤਰਾ ਕਰ ਆਏ ਔ।
ਅਸੀਂ ਕਾਫ਼ੀ ਜਗ੍ਹਾ ਤੇ ਘੁੰਮ ਆਏ ਆ, ਅਸੀਂ ਹਜ਼ੂਰ ਸਾਹਿਬ ਵੀ ਗਏ ਆ। ਤੁਸੀਂ ਗਏ ਔ ਹਜੂਰ ਸਾਬ
ਮੈਂ ਇੱਕ ਵਾਰੀ ਗਈ ਆ ਤੁਸੀਂ ਕਿਦੇ ਤੇ ਫਲਾਈਟ ਤੇ ਗਏ ਸੀ ਜਾ ਆਪਣੇ ਪ੍ਰਾਈਵੇਟ ਜੈਟ ਤੇ।
ਨਈ ਅਸੀਂ ਤੇ ਟ੍ਰੇਨ ਤੇ ਗਈ ਸੀ। ਉਸ ਟਾਈਮ ਸਾਡੇ ਕੋਲ ਨਹੀਂ ਸੀ ਕੁਛ
ਅੱਛਾ- ਅੱਛਾ ਹੁਣ ਤਾਂ ਬਾਬਾ ਜੀ ਦੀ ਪੂਰੀ
ਹੁਣ ਬਾਬਾ ਜੀ ਦੀ ਕਿਰਪਾ ਹੈ ਜੀ।
ਖਾਤੇ -ਖੂਤੇ ਭਰੇ ਪਏ ਨ
ਹਾਂਜੀ- ਹਾਂਜੀ ਸਹੀ ਵਧੀਆ
ਹੂੰ ਹੋਰ ਸੁਣਾਓ ਹੋਰ ਕਿੱਥੇ ਗਏ ਔ ਪਟਨਾ ਸਾਹਿਬ ਗਏ ਓ ਕਦੀ।
ਨਈ ਪਟਨਾ ਸਾਹਿਬ ਨੀ ਗਏ ਪਟਨਾ ਸਾਹਿਬ ਵੀ ਜਾਣਾ ਦੇਖੋ ਇਸ ਦੀਵਾਲੀ ਤੇ ਪ੍ਰੋਗਰਾਮ ਬਣਾ ਰਹੇ ਆ।
ਕਿੰਨੀ ਦੂਰ ਐ ਪਟਨਾ ਸਾਹਿਬ।
ਪਟਨਾ ਸਾਹਿਬ ਅਸੀਂ ਗਏ ਨੀ ਥੋੜਾ ਅੰਦਾਜ਼ਾ ਵੀ ਨੀ ਐ
ਅੱਛਾ- ਅੱਛਾ ਕਿਦੇ ਤੇ ਜਾਊਗੇ ਟ੍ਰੇਨ ਤੇ ਜਾਓਗੇ ਅ ਫਲਾਈਟ ਤੇ
ਫਲਾਈਟ ਤੇ ਈ ਜਾਵਾਗੇ।
ਅੱਛਾ -ਅੱਛਾ ਤੇ ਬਿਜਨਸ ਕਲਾਸ ਯਾ ਸਿੰਪਲ ਇਕਨੋਮਿਕ
ਸਿੰਪਲ ਇਚ
ਅੱਛਾ ਜੀ ਅੱਛਾ ਹਾਂ ਇੱਕ ਘੰਟਾ, ਅੱਧਾ ਘੰਟਾ, ਇੱਕ ਘੰਟੇ ਦਾ ਰਾਹ ਸਾਰਾ ਹੋਏਗਾ ਫਲਾਈਟ ਤੇ ਤੇ ਉਹਦੇ ਚ ਇੰਨੇ ਪੈਸੇ ਜ਼ਿਆਦਾ ਖਰਚਣੇ ਪੈ ਜਾਂਦੇ ਨੋ ਉਹ ਬਿਜਨਸ ਕਲਾਸ ਚ ਉਹ ਪਤਾ ਹੀ ਨਹੀਂ ਲੱਗਦਾ ਇੱਕ ਘੰਟੇ ਦਾ ਤੇ
ਹੂ ਹਾਂਜੀ, ਇੱਕ ਘੰਟਾ ਤੇ ਮਿੰਟਾਂ ਚ
ਅਸੀਂ ਗਏ ਸੀ ਨਾ, ਥੋੜਾ ਚਿਰ ਪਹਿਲੇ ਤੇ ਗੁਆਟੀ ਤੇ ਜਾਂਦੀ ਵਾਰੀ ਪੌਣੇ ਦੋ ਘੰਟੇ ਲੱਗੇ ਸਨ, ਆਂਦੀ ਵਾਰੀ ਸਵਾ ਦੋ ਘੰਟੇ ਲੱਗੇ ਸਨ। ਪਤਾ ਈ ਨੀ ਲੱਗਦਾ ਟਾਈਮ ਦਾ ਤੇ
ਹਾਂ ਹਾਂ
ਪਹਿਲੀ -ਪਹਿਲੀ ਵਾਰੀ ਬੈਠੋ ਨਾ ਫਲਾਈਟ ਇਚ ਤੇ ਪਹਿਲਾਂ ਅੱਧਾ ਘੰਟਾ ਤਾਂ ਪਤਾ ਈ ਨਹੀਂ ਲੱਗਦਾ ਜਦੋਂ ਸਟਾਰਟ ਚੱਲਦਾ ਬੰਦੇ ਦਾ ਧਿਆਨ ਸਾਰਾ ਬਾਹਰ ਹੁੰਦਾ ਫਲਾਈਟ ਇਚ ਮਜਾ ਬੜਾ ਆਉਂਦਾ ਨਾ
ਹੂ
ਤੇ ਲੈਂਡਿੰਗ ਵੇਲੇ ਵੀ ਐਵੇਂ ਈ ਹੁੰਦਾ ਏ ਬਾਕੀ ਇੱਕ ਘੰਟਾ, ਅੱਧਾ ਘੰਟਾ ਅੰਦਰ ਮਜ਼ੇ ਲਓ ਅੰਦਰ ਖਾਣ ਪੀਣ ਦਾ ਬਹੁਤ ਸਮਾਨ ਹੁੰਦਾ, ਖਾ ਖਾਓ ਪੀਓ ਮਜ਼ੇ ਮਾਰੋ ਅੰਦਰ।
ਹੂੰ
ਹੋਰ ਸੁਣਾਓ ਤੁਸੀਂ ਤੁਸੀਂ ਕਿੰਨੀ ਵਾਰੀ ਬੈਠੇ ਬੈਠ ਗਏ ਔ ਫਲਾਈਟ ਚ ਤੁਸੀਂ ਕਿੰਨੀ ਵਾਰੀ ਬੈਠ ਗਏ ਹੋ ਫਲਾਈਟ ਚ
ਫਲਾਈਟ ਵਿੱਚ ਅਸੀਂ, ਫਸਟ ਟਾਈਮ ਬੈਠਾਂਗੇ ਹੁਣ ਬਸ।
ਅੱਛਾ-ਅੱਛਾ, ਹੂੰ, ਤੇ ਟਿਕਟਾਂ ਕਰਾ ਲੀਆਂ ਨੇ ਤੁਸੀਂ? ਯਾ ਤਤਕਾਲ ਕਰਾਓਗੇ?
ਟਿਕਟ, ਤਤਕਾਲ ਈ ਕਰਾਂਵਾ
ਅੱਛਾ-ਅੱਛਾ, ਤਤਕਾਲ ਤੇ ਹੋਰ ਮਹਿੰਗੀ ਹੋਏਗੀ ਹਨਾ?
ਹਾਂ, ਥੋੜਾ-ਬਹੋਤਾ ਫਰਕ ਆਏਗਾ।
ਹਾ
ਸਹੀ ਐ। ਤਤਕਾਲ ਕਰਾਓ ਹੋਰ ਕੀ, ਥੋੜੇ ਪੈਸੇ ਹੋਰ ਜ਼ਿਆਦਾ ਲੱਗਦੇ ਨੇ। ਹਾਂ, ਹੋਰ, ਛੋਟਾ ਕਾਕਾ ਵੀ ਜਾਏਗਾ?
ਹਾਂਜੀ-ਹਾਂਜੀ, ਉਹ ਵੀ ਜਾਏਗਾ। ਉਹ ਵੀ ਫਲਾਈਟ ਤੇ ਈ ਜਾਏਗਾ, ਉਹ ਫਿਰ ਅਲੱਗ ਟ੍ਰੇਨ ਤੇ ਥੋੜ੍ਹੀ ਜਾਏਗਾ।
ਹਾਂ, ਐਵੀ ਗੱਲ ਏ ਨਾ।
ਅੱ, ਤੁਸੀਂ ਜਾਣਾ ਨਾਲ? ਮੈਂ ਕਿਆ ਆਜੋ ਤੁਸੀਂ ਜਾਣਾ ਸਾਡੇ ਨਾਲ, ਹਾਂਜੀ, ਪਾਪਾ ਦਾ ਬਿਜ਼ਨਸ ਬੜਾ ਵਧੀਆ ਚੱਲ ਰਿਹਾ।
ਦੇਖਦੇ ਆ ਅਸੀਂ ਵੀ ਦੇਖਦੇ ਆ, ਸ਼ਾਇਦ ਜਾਵਾਂਗੇ।
ਅੱਛਾ, ਹੂੰ।
ਕੱਠੇ ਈ ਚੱਲਾਂਗੇ ਨਾ।
ਹਾਂਜੀ-ਹਾਂਜੀ, ਹਾਂਜੀ। ਹਾਂਜੀ, ਸਾਰਾ ਅਪਨਾ, ਫੈਮਲੀ ਹੋਏਗੀ ਨਾ ਸਾਰੀ ਫਿਰ ਮਜ਼ਾ ਵੀ ਆਂਦਾ ਥੋੜਾ ਜਹਾ, ਇੰਜੋਏਮੈਂਟ ਜ਼ਿਆਦਾ ਹੋ ਜਾਂਦੀ ਏ।
ਸਾਥ ਝਿੜਕਦੇ ਨਾ ਬੰਦਿਆਂ ਨੂੰ, ਪਹਿਲੀ-ਪਹਿਲੀ ਵਾਰੀ ਜਾਂਨੇ ਆ, ਕੁਛ ਪਤਾ ਨੀ ਹੁੰਦਾ ਕਿਸੇ-ਕਿਸੇ ਕਈਆਂ ਨੂੰ ਪਤਾ ਹੁੰਦੈ। ਫਿਰ, ਪਤਾ ਲੱਗਦਾ ਰਹਿੰਦਾ ਕੀ ਹੋ ਰਿਹਾ, ਕੀ ਨਹੀਂ।
ਹੋਰ?
ਕੋਈ ਨੀ ਚੱਲਾਂਗੇ, ਇਕੱਠੇ ਚੱਲਾਂਗੇ ਕਲਿਆ ਨਾ ਚਲੇ ਜਾਣਾ ਤੁਸੀ।
ਨਹੀਂ ਇਕੱਠੇ ਜਾਵਾਂਗੇ, ਸਾਰੇ ਇਕੱਠੇ ਤੁਵਾਡੇ ਨਾਲ ਈ ਜਾਵਾਂਗੇ ਜੀ, ਤੁਸੀਂ ਬਾਕੀ ਫਲਾਈਟ ਵਗੈਰਾ ਤੇ ਬੈਠੇ ਹੋਏ ਓ, ਅਸੀਂ ਫਸਟ ਟਾਈਮ ਬੈਣਾ, ਸਾਨੂੰ ਥੋੜ੍ਹਾ ਐਕਸਪੀਰੀਅਂਸ ਹੋਏਗਾ, ਤੁਹਾਡੇ ਨਾਲ ਈ ਜਾਵਾਂਗੇ ਨਾ। ਹੰ
ਹੋਰ ਕਿੱਥੇ ਗਏ ਓ, ਕਪਾਲਮੋਚਨ ਗਏ ਓ, ਕਦੀ ਫਲਾਈਟ ਤੇ?
ਹਾਂਜੀ-ਹਾਂਜੀ।
ਫਲਾਈਟ ਤੇ ਗਏ ਓ?
ਨਹੀਂ ਫਲਾਈਟ ਤੇ ਥੋੜ੍ਹੀ, ਕਪਾਲਮੋਰਨ ਨੇੜੇ ਈ ਐ, ਆਪਣੀ ਗੱਡੀ ਤੇ ਈ ਚਲੇ ਜਾਂਨੇੇ ਆ ਅਸੀ।
ਅੱਛਾ-ਅੱਛਾ, ਕਿਤੇ ਸਕਾਰਪੀਓ ਤੇ ਈ? ਹੂੰ, ਵਧੀਆ ਹੋਰ, ਕਿੰਨੇ ਬੰਦੇ ਓ ਤੁਸੀਂ, ਆ ਜਾਂਦੇ ਓ ਸਾਰੇ?
ਹਾਂ ਅਸੀਂ, ਚਾਰ ਮੈਂਬਰ ਸਾਰੇ ਆ ਫੈਮਲੀ ਦੇ। ਇੱਕ ਮੇਰਾ ਛੋਟਾ ਬੇਬੀ ਏ, ਪੰਜ ਮੈਂਬਰ ਆ।
ਤੁਵਾਡੀ, ਸੈਵਨ ਸੀਟਰ, ਫਾਈਵ ਸੀ
ਸੈਵਨ, ਸੈਵਨ
ਅੱਛਾ-ਅੱਛਾ, ਸਕੋਰਪੀਓ ਸੈਵਨ ਸੀਟਰ ਆਣ ਲੱਗ ਗਈ ਏ ਨਾ। ਹੂੰ, ਨਵੀਂ ਲੌਂਚੀਗ ਹੋਈਏ ਨਾ?
ਹਾਂ, ਅਸੀ ਕੋਂਦ ਦੀ ਲਈ ਆ ਜੀ।
ਅੱਛਾ, ਅੱਛਾ ਕਿੰਨੇ ਦੀ ਪੈ ਗਈ ਐ
ਇਹ ਤੇ ਮੈਨੂੰ ਨੀ ਪਤਾ ਭਰਾ ਨੇ ਲਈ ਭਰਾ ਨੂੰ ਪਤਾ ਹੋਏਗਾ
ਕੈਸ਼ ਲਈ ਜਾਂ ਕਿਸ਼ਤਾਂ ਤੇ ਲਈਏ ਤੁਸੀਂ
ਕੈਸ਼ ਹੀ ਲਈਏ ਕੈਸ਼
ਹੂੰ, ਹੂੰ ਹੁਣ ਕਿਹੜੀ ਗੱਡੀ ਲੈਣ ਦੀ ਪਲੈਨਿੰਗ ਐ
ਹੁਣ ਤਾਂ ਸੋਚ ਰਹੇ ਹਜੇ ਫਾਰਚੂਨਰ ਸੋਚ ਰਹੇ
ਅੱਛਾ ਮੈਂ ਵੀ ਮੈਂ ਵੀ ਦੇਖ ਰਿਹਾ ਸੋਚ ਰਿਹਾ ਕੋਈ ਗੱਡੀ ਲੈਣੀ ਮੈਂ ਵੀ
ਅੱਛਾ ਜੀ
ਹਮ
ਕਿਹੜੀ ਲੈਣੀ ਆ ਹਾਂ ਇਹੀ ਭਰਾ ਵੀ ਉਹੀ ਸੋਚਦਾ
ਹਮ ਵਧੀਆ ਗੱਡੀ ਫੋਰਚੂਨਰ ਵੀ
ਹਮ
ਜ਼ਿਆਦਾ ਮਹਿੰਗੀ ਵੀ ਨਹੀਂ ਹੈਗੀ ਆਪਣੇ ਬਜਟ ਦੀ ਹੈ ਠੀਕ -ਠਾਕ ਹੈ
ਹੈਲਥ
ਹਮ
ਹਮ
ਜੇ ਥੋੜਾ ਹੋਰ ਪੈਸੇ ਵਧਾਣੇ ਹੋਏ ਤੇ ਫੇਰ ਉਹ ਲੈ ਲਾਂਗੇ ਡਿਫੈਂਡਰ ਲੈ ਲਾਂਗੇ ਇੱਕ ਡੇਢ ਕਰੋੜ ਦੀ ਆਏਗੀ
ਹਾਹੋ
ਹਮ, ਹੋਰ ਤੁਹਾਡੀ ਫੇਵਰੇਟ ਕਾਰ ਕਿਹੜੀ ਐ
ਹਾਂਜੀ
ਤੁਹਾਡੀ ਫੇਵਰੇਟ ਕਾਰ ਕਿਹੜੀ ਐ
ਥਾਰ
ਮੈਂ ਕਹਿ ਰਿਹਾ ਤੁਹਾਡੀ ਫੇਵਰੇਟ ਕਾਰ ਕਿਹੜੀ ਏ
ਥਾਰ ਏ ਥਾਰ ਥਾਰ
ਥਾਰ, ਵਾਹ ਜੀ ਵਾਹ ਸਕੋਰਪੀਓ ਹੈਗੀ ਏ ਪਰ ਥਾਰ ਨਹੀਂ ਲਈ ਤੁਸੀਂ ਅਜੇ
ਨਹੀਂ ਥਾਰ ਨਹੀਂ ਲਈ ਹਜੇ ਲੈਣੀ ਉਹ ਵੀ ਬਸ ਉਹਦੀ ਪਲੈਨਿੰਗ ਜ਼ਿਆਦਾ ਹੀ ਚੱਲ ਰਹੀ ਹੈ ਉਹੀ ਲੈਣੀ ਹੁਣ ਪਹਿਲੇ
ਅੱਛਾ -ਅੱਛਾ ਥਾਰ ਨਾਲੋ ਵਧੀਆ ਫੇਰ ਉਹ ਲਓ ਨਾ ਰੂਬੀਕੋਣ ਥਾਰ ਜਿਹਦੀ ਕੋਪੀ ਏ
ਹਮ ਥਾਰ ਦੀ ਅਲੱਗ ਲੁੱਕ ਆਏਗੀ ਨਾ ਥਾਰ ਦੀ
ਅੱਸੀ ਲੱਖ ਦੀ ਆਏਗੀ
ਹਮ -ਹਮ ਐਨੇ, ਐਨੇ 'ਚ ਫੋਰਚੂਨਰ ਆ ਜਾਏਗੀ
ਨਹੀਂ- ਨਹੀਂ ਫੋਰਚੂਨਰ ਸੱਠ ਲੱਖ ਪੰਜਾਹ ਸੱਠ ਲੱਖ ਦੀ ਆਜੇਗੀ
ਹਾਂ ਉਹੀ ਤੇ ਕਹਿ ਰਹੀਆਂ ਇੰਨੇ ਤੇ ਆਪਣਾ ਫੋਰਚੂਨਰ ਆ ਜਾਏਗੀ
ਹਾਂ
ਹਮ ਹੋਰ ਤੁਹਾਡੇ ਕੋਲ ਕਿਹੜੀ ਗੱਡੀ ਹੈ
ਹਾਂਜੀ
ਤੁਹਾਡੇ ਕੋਲ ਕਿਹੜੀ ਗੱਡੀ ਐ
ਸਾਡੇ ਕੋਲ ਦੋ ਗੱਡੀਆਂ ਜੀ
ਕਿਹੜੀ ਕਿਹੜੀ
ਇੱਕ ਤੇ ਹੈਗੀ ਹੈ ਜੀ ਰੂਬੀਕੌਣ ਹੈਗੀ ਏ
ਅੱਛਾ ਜੀ
ਤੇ ਇੱਕ ਸਾਡੇ ਕੋਲ ਛੋਟੀ ਹੈਗੀ ਜੀ ਫੋਰਚੂਨਰ
ਅੱਛਾ- ਅੱਛਾ
ਹਾਂਜੀ ਹਾਂਜੀ
ਚਲੋ ਜੀ ਠੀਕ ਠੀਕ ਏ।